ਓ ਜੀ ਸਾਸਰੀ ਕਾਲ।
ਸਸਰੀ ਕਾਲ ਭੈਣ ਜੀ। ਸਸਰੀ ਕਾਲ ਹੋਰ ਸੁਣਾਓ। ਵਧੀਆ ਜੀ ਵਧੀਆ ਤੁਸੀਂ ਸੁਣਾਓ।
ਹਾਂਜੀ ਅਸੀਂ ਵੀ ਵਧੀਆ ਵਾਂ ਹੋਰ -ਹੋਰ ਕੀ ਕਰਦੇ ਪਏ ਸੀ।
ਕੁਛ ਨੀ ਬਸ ਦੁਪੈਰ ਦਾ ਸੋਚਦੀ ਪਈ ਆਂ ਕੀ ਬਣਾਵਾਂ, ਕੀ ਨਾ ਬਣਾਵਾਂ। ਸਬਜ਼ੀ ਕੋਈ ਹੈ ਨੀ ਸੀ ਘਾਰ। ਤੇ ਕੈਂਦੀ ਪੀਆਂ ਏਨਾਂ ਨੂੰ ਸਬ- ਜੀ ਲਿਆ ਦੋ ਕੋਈ।
ਬੜਾ ਈ ਐ ਤੇ ਬੜਾ ਈ ਵੱਡਾ ਮਸਲਾ ਹੈਗਾ ਲੇਡੀਜ਼ ਵਸਤੇ।
ਹਾਂ, ਤੇ ਖਾਂਦੇ ਵੀ ਤੇ ਨੀ ਐ ਭੈਣ ਜੀ। ਬਣਾਓ ਤੇ ਖਾਣ ਵੀ ਤੇ ਸ‌ਈ ਨਾ ਖਾਂਦੇ ਵੀ ਤੇ ਨੀ ਆ। ਮੇਹਨਤ ਸਾਰੀ ਖ਼ਰਾਬ ਕਰ ਦਿੰਦੇ ਨੇ ਬੱਚੇ।
ਸ‌ਈ ਕੈ ਰਹੇ ਓ। ਐ ਈ ਨਾ ਬਸ ਮਨ ਨੀ ਕਰਦਾ ਫੇਰ ਏਨੀ ਲਾਗਤ ਬਣਾ ਕੇ ਏਨੀ ਮੇਹਨਤ- ਕਰਕੇ ਚੀਜ਼ ਬਣਾਓ ਖਾਂ, ਨਾ ਖਾਣ ਬੱਚੇ ਤੇ ਫੇਰ ਬੜਾ ਮਨ ਓ
ਹੂਂ ਤੁਸੀਂ ਸੁਣਾਓ ਤੁਸੀਂ ਕੀ ਬਣਾ ਚਾੜ ਲਿਆ ਅੱਜ?
ਅਸੀਂ ਵੀ ਹੁਣ ਓ ਹੈਗੇ ਸੀ। ਅ- ਬਣਾਈ ਏ, ਜੇੜੀ ਐ ਕੀ ਕੈਂਦੇ ਆ ਤੁਸੀਂ ਗੁਈਆਂ ਕੈਂਦੇ ਨੇ ਜਿਨੂੰ। ਤੁਆਡੇ ਵਿੱਚ ਗੁਈਆਂ ਕੈਂਦੇ ਆ ਨਾ ਮੈਨੂੰ- ਮੈਨੂੰ ਤੇ ਐ ਨਾਮ ਹੀ ਬੜਾ ਅਜੀਬ ਲੱਗਦਾ ਹੈਗਾ। ਸਾਡੇ 'ਚ ਅਰਬੀ ਕੈਂਦੇ ਨੇ।
ਆਹੋ ਆਹ ਏਧਰ ਸਾਡੇ ਅਸੀਂ ਜੇੜੇ ਪਾਸੇ ਰੇਣੇ ਆਂ ਨਾ ਏਧਰ ਲੋਕ ਗੁਈਆਂ ਈ ਕੈਂਦੇ ਸੀ। ਸਾਨੂੰ ਤੇ ਸਾਨੂੰ ਤੇ ਅਰਬੀ ਪਤਾ ਸੀ। ਹੁਣ ਏਥੇ ਆ ਕੇ ਪਤਾ ਲੱਗਿਆ- ਕੀ ਐ ਲੈਣ ਜਾਣਾ। ਅਰਬੀ ਕੈ ਕੇ ਲੈਣਾ ਤੇ ਦਿੰਦੇ ਨੀ ਸੀ। ਕੈਂਦੇ ਕੀ ਮੰਗ ਰੇ ਓ।
ਤਾਨੂੰ ਸਮਝ ਨੀ ਆਏਗੀ। ਤੁਹਾਡੀ ਭਾਸ਼ਾ 'ਚ ਦੱਸਣੀ ਆਂ ਗੁਈਆਂ। ਆਹ ਆਹ ਗੁਈਆਂ ਬਣਾਈਆਂ ਹਾਂ।
ਮੈਂ ਕੈਨਾ ਸਾਰੇ।
ਹਾਂ ਐ ਖਾ ਲੈਂਦੇ ਨੇ ਨਾਲ- ਦ‌ਈਂ ਦੂਈਂ ਹੋਏ ਨਾ ਨਾਲ ਫੇਰ ਤੇ ਖਾ ਲੈਂਦੇ ਨੇ। ਨਾਲ ਚਾਵਲ ਬਣਾ ਲਾਂਗੀ ਨਾ ਥੋੜੇ। ਅਛ -ਫੇਰ ਖਾ ਲੈਂਦੇ ਨੇ। ਹਾਂ ਤੇ ਓ ਨਾ ਮੈਂ ਫੋਨ ਕੀਤਾ ਸੀ। ਕੀ ਏ, ਮੈਂ ਤਾਨੂੰ ਪੁੱਛਣਾ ਸੀ ਮੇਰੇ ਨਾ ਕਿੱਟੀ ਹੈਗੀ ਏ। ਤੇ ਨਾ, ਕਿਟੀ ਤੇ ਉਹਨਾ ਨੇ ਰੱਖਿਆ ਡਰੈਸ ਕੋਡ ਰੱਖਿਆ ਬਲੈਕ ਪਾਨੀ ਐ ਵਨ- ਪੀਸ ਡਰੈਸ ਪਾਨੁ ਏ ਤੇ ਮੈਨੂੰ ਸਮਝ ਨੀ ਆ ਰਹੀ। ਕਿਸ ਤਰ੍ਹਾਂ ਬਣਵਾਵਾਂ? ਮੈਂ ਕਿਹਾ, ਚਲੋ ਤੁਸੀਂ ਤੇ। ਹੈਗੇ ਓ, ਅੱਛੇ ਕੱਪੜੇ ਸੀ ਲੈਂਦੇ ਓ। ਤੁਆਡੇ ਕੋਲੋਂ ਹੀ ਬਣਵਾ ਲਾਂਗੀ ਕਿਸਰ੍ਹਾਂ ਬਣਵਾਵਾਂ? ਸਮਝ ਨੀ ਆ ਰੀ ਕਿਸਰ੍ਹਾਂ ਦੀ ਡਰੈੱਸ ਬਣਵਾਵਾਂ ਬਲੈਕ ਕਿੱਟੀ ਤੇ ਓਨਾਂ ਨੇ ਕੰਪਲਸਰੀ ਕੇਆ ਹੂੰ। ਹਾਂ, ਮੈਂ ਪਾ ਲੈਂਣੀ ਆਂ। ਹਾਂ, ਬਸ ਐ ਦੇ ਕਿ ਗਲੇ ਜਾਦਾ ਵੱਡੇ ਨਾ ਹੋਣ ਕੱਟ ਸਲੀਵ ਵੀ ਨੀ ਪਾਦੀ ਮੈਂ ਵੈਸੇ ਤੇ ਵੈਸੇ ਤੇ ਓ-ੳ ਪਾ ਲੈਂਨੀ ਆ ਉੰਜ ਸਭ-ਸਭ ਡਰੈਸ ਵੈਸਟਰਨ ਵੀ ਪਾ ਲੈਂਨੀ ਆਂ ਮੈਂ ਦੂਜੀ ਵੀ ਪਾ ਲੈਂਣੀ ਆ।
ਹਾਂ, ਤੇ ਫੈਬਰਿਕ ਵਗੈਰਾ ਤੁਸੀਂ ਲਿਆਏ ਦੇ ਓ ਯਾਂ ਫੇਰ?
ਕੈ ਰਈ ਹਾਂ ਨਾ, ਮੈਂ ਫੈਬਰਿਕ ਲੈਣ ਜਾਣਾ ਸੀ। ਫਿਰ ਮੈਨੂੰ ਸਮਝ ਨੀ ਆ ਰੀ ਕੇੜਾ ਫੈਬਰਿਕ ਲੈ ਕੇ ਆਵਾਂ ਤੇ ਕਿ ਪੈਲੇ ਮਾਇਂਡ ਚ ਹੋਏ ਨਾ ਬੀ ਕੇ ਹਨ ਏਕੜੀ ਡਰੈੱਸ ਬਣਵਾਣੀ ਏ ਤੇ ਫੇਰ ਓਸੇ ਹਿਸਾਬ ਨਾਲ ਹੀ ਫੈਬਰਿਕ ਆਏਗਾ ਨਾ, ਕਿੰਨਾ ਆਏਗਾ, ਤਾਂ ਈ ਤੇ ਮੈਂ ਤਾਨੂੰ ਫੋਨ ਕੀਤਾ ਹੀ‌‌।
ਅੱਛਾ-ਅੱਛਾ।
ਜੇ ਮੈਂ ਕਿਸ ਤਰ੍ਹਾਂ ਦੀ ਡਰੈੱਸ ਮਤਲਬ ਅੱਛੀ ਲੱਗੇਗੀ ਕੇੜਾ ਟਰੈਂਡ ਚੱਲਦਾ ਪਯਾ ਅੱਜ-ਕੱਲ੍ਹ ਕੇੜੀ ਬਣਵਾਵਾਂ? ਵਨ-ਪੀਸ ਬਣਵਾਵਾਂ ਯਾਂ ਟੂ-ਪੀਸ ਬਣਵਾਵਾਂ? ਕੇੜਾ ਬਣਵਾਵਾਂ, ਕੁਛ ਆਈਡੀਆ
ਨਈ ਅੱਛਾ ਤਾ ਦੇਖੋ ਦੋਨੋ ਈ ਲੱਗਦੇ ਨੇ, ਅੱਛੇ ਦੇ ਜੇੜੇ ਓ ਤੁਸੀ ਫੇਵਰਟ ਜੇੜਾ ਤਾਨੂੰ ਆਪਣੇ ਆਪ ਨੂੰ ਪਾਨਾ ਕੰਫਰਟੇਬਲ ਲੱਗੇ ਪਸੰਦ ਆਏ। ਅਤੇਂ ਓ ਯੂਜ ਲੈਣਾ ਚਾਈਦਾ ਵੈਸੇ ਰੈਡੀਮੇਡ ਵੀ ਅਗਰ ਕਿੱਟੀ ਚ ਤੁਸੀਂ ਪਾਣਾ ਤੇ ਤੁਸੀਂ ਤੇ ਰੈਡੀਮੇਡ ਈ ਵੇਖ ਸਕਦੇ ਓ ਏਨਾ ਟੈਮ ਖ਼ਰਾਬ ਕਰੋਗੇ। ਬਣਵਾਓਗੇ ਫੈਬਰਿਕ ਫੇਰ ਸਮਝ ਨੀ ਆਦਾ।
ਰੈਡੀਮੇਡ ਨਾ ਮੈਨੂੰ ਪੰਸਦ ਨਈ ਆਦੇ, ਥੋੜੇ ਝਟਕੇ ਟਾਈਪ ਲੱਗਦੇ ਨੇ ਰੈਡੀ ਰਡੀਮੇਡ ਨਾ, ਓ ਸੀਪੀ-ਸਿਤਾਰੇ ਲੱਗੇ ਹੁੰਦੇ ਨਾ ਰੈਡੀਮੇਡ ਡਰੈਸਾਂ ਚ ਓ ਮੇਨੂੰ ਪਸਾੰਦ ਨੀ ਆਂਦੇ, ਮੇਨੂੰ ਸਿਮ ਪਲ ਸੋਬਰ ਚਾਇਦੀ ਏ ਵੀ ਜੇੜੀ ਮੈਂ ਬਾਅਦ ਵਿੱਚ ਵੀ ਪਾਾਲਾ ਕੋਈ ਮਿੱਡੀ ਟਾਈਪ ਹੋਜੇ ਜਿਵੇਂ ਡੀ ਹੋਜੇ ਬੀ ਜੇੜੀ ਬਾਦ ਚ ਵੀ ਪੈਜੇ ਕਿਧਰੇ ਆਮ
ਹਾਂ, ਨਈ ਫੇਰ ਤੇ ਦੇਖਲੋ। ਤੁਸੀਂ ਫੇਰ ਫੈਬਰਿਕ ਤਾਂ ਤੁਸੀਂ ਆਪਣੀ ਪੰਸਦ ਦਾ ਖੁਦ ਈ ਖਰੀਦ ਕੇ ਲਿਆਓਗੇ, ਕੇ ਏਦੇ ਚ ਦੇਖਣਾ ਚਾਂਹਦੇ ਓ ਅ ਸਿਕਵੈਂਸ ਚ ਵੇਖਣਾ। ਸਿਕਵੈਂਸੱ ਵਿਚ ਵੇਖਣਾ ਚਾਹੰਦੇ ਹੋ, ਤੇ ਓ ਵੀ ਬਲੈਕ ਦੇ ਉੱਤੋ ਬਲੈਕ ਸਿਕਵੈਂਸ ਵੀ‌ ਅੱਛੀ। ਅੱਛੇ ਲੱਗਦੇ ਨੇ ਅਗਰ ਕੋਈ ਥੋੜਾ ਕਲਾਸੀ ਵੀ ਲੱਗਦਾ ਹੈਗਾ ਥੋੜਾ ਓ ਫੇਰ। ਐਵੇਂ ਯਾ ਤੇ ਸ਼ਰਗ ਤਰਾ ਸ਼ਰਗ ਵੀ ਬਣਾ ਸਕਦੇ ਹੋ, ਸ਼ਰਗ ਦੇ ਥੱਲੇ ਮਤਾ ਟੂ ਪੀਸ ਹੋਏ, ਜਿਵੇਂ ਕਰੋਪ ਟੌਪ ਹੁੰਦੀ ਏ। ਥੱਲੇ ੳੱਪਰ ਸ਼ਰਗ ਪਾਲੋ। ਲੋਂਂਗ ਵਾਲਾ ਪਾਣਾ ਚਾ
ਹਾਂ, ਗਰਮੀ ਏ ਨਾ। ਸ਼ਰਗ ਮੈਨੂੰ ਲੱਗਦਾ ਮੈਂ ਪਾ ਨੀ ਪਾਵਾਂਗੀ, ਗਰਮੀ ਹੈਗੀ ਏ ਨਾ। ਸ਼ਰਗ ਵਾਲੀ ਡਰੈੱਸ ਸਰਦੀਆਂ ਚ ਪੈ ਜਾਂਦੀ ਏ‌ ਡਬਲ। ਗਰਮੀ ਹੈਗੀ ਏ ਨਾ, ਇਸ ਵਾਸਤੇ ਮੈਂ ਕੈ ਹੀ ਸੀ ਵੀ ਚਲੋ ਮਿਡੀ ਟਾਈਪ ਈ ਬਣ ਜੇ ਕੁਛ
ਹਾਂ, ਤੇ ਫੇਰ ਤੁਸੀਂ ਫੇਰ ਫੈਬਰਿਕ ਨਾ ਵੇਖ ਕੇ ਜੇੜਾ ਤਾਨੂੰ ਪਸਾੰਦ ਆ ਜਾਵੇ। ਉਈ ਲੈ ਆਵੋ ਤੇ ਤੁਸੀਂ ਮੈਨੂੰ ਆਪਣਾ ਨਾਪ ਜਾਂ ਆਪ ਆ ਜਾਯਾ ਕਰੋ। ਤੇ ਯਾਂ ਤੇ, ਤੇ ਦੇਦੇ ਮੈਂ ਸਟਿੱਚ-ਸਟਿੱਚ ਕਰ ਕਰਵਾ ਛਾਂਗੀ ਮੈਂ।
ਹਾਂ, ਮਿੱਡੀੇ ਕਿੰਨਾ ਕੱਪੜਾ ਲਾੱਗ ਜਾਂਦਾ ਮਿੱਡੀ ਵਿੱਚ?
ਆਹ ਦੇਖੋ, ਲੈਂਥ ਦੇ ਹਿਸਾਬ ਨਾਲ ਤੁਸੀਂ ਬਸ ੲੈ ਦੇਖਣਾ ਕਿ ਤੁਸੀਂ ਜਿੰਨੀ ਲੈਂਥ ਪਾਣੀ ਏ ਨਾ, ਓਨਾਂ ਤੇ ਕੱਪੜਾ ਹੋਣਾ ਹੀ ਚਾਇਦਾ।
ਅੱਛਾ।
ਹਾਂ ਕਿਓਕਿ ਕੋਈ ਜਾਂ ਕੋਈ ਜਾ ਤੁਸੀਂ ਘੁੱਟਣੇ ਤੱਕ ਪਾਨੀ ਏ, ਜਾਂ ਤੁਸੀਂ ਹਾਫ ਲੈਗਸ ਤੱਕ। ਆ ਜੇ ਐਂਕਲ ਤੱਕ ਆ ਜੇ ਜਿਵੇਂ ਮਤਲਬ ਜਿਸ ਤੁਸੀਂ ਜਿੰਨਾ ਤਾਨੂੰ, ਵੀ ਤੁਸੀਂ ਪਾਨੀ ਏ ਨਾ, ਆਪਣੀ ਲੈਨਥ ਤੋਂ ਨਾਪ ਲਿਆ ਜੇ ਇੰਚੀ ਟੇਪ ਨਾਲ ਘਾਰ ਈ, ਤੇ ਤੁਸੀਂ ਆਪਣੀ ਲੈਂਥ ਦੇਖੋ ਸਾਨੂੰ ਚਾਈਦੀ-ਚਾਈਦੀ ਏ ਨਾ ਓ, ਬਾਕੀ ਸਾਈਡ‌ਿ ਵਿਚੋ ਤੁਸੀਂ ਅਗਰ ਸਲੀਵਸ ਲੈਸ ਨਈ ਪਾਣਾ, ਸਲੀਵਸ ਦੀ ਲਾਟ ਨਿਕਲ ਜਾਂਦੀਆਂ ਨੇ ਸਾਈਡ ਤੇ ਮਤਲਬ ਸ ਐਂ ਵੇਖੀ ਤੁਸੀਂ ਆਪਣੀ ਲੈਂਥ ਜ਼ਰੂਰ ਵੇਖ ਲਿਆ ਜੇ, ਜਿੰਨੀ ਲੈਂਥ ਤੁਸੀਂ ਪਾਨੀ ਐ ਓਨਾਂ ਕੱਪ ਕੱਪੜਾ ਤੇ ਹੋਣਾ ਚਾਈਦਾ।
ਅੱਛਾ- ਅੱਛਾ ਮਤਲਬ ਫਲੇਅਰ ਜੇ ਫਲੇਅਰ-ਫਲੂਅਰ ਦਾ ਚੱਕਰ ਨੀ ਐ ਵੀ ਫਲੇਅਰ
ਫਲੇਅਰ ਦਾ ਤੇ ਦੇਖੋ ਅਰਜ ਦੇ ਅਰਜ ਫੇਰ ਤੁਸੀਂ ਵੱਡਾ ਵੇਖਿਆ ਜੇ ਨਾ, ਵੱਡਾ ਅਰਜ ਹੋਏਗਾ ਤੇ ਤਾਡਾ ਫੇਰ ਫਲੇਅਰ ਦੇ ਵਿੱਚ ਬਣ ਵੀ ਜਾ ਸਕਦਾ, ਅਗਰ ਮਿੱਡੀ ਟਾਈਮ ਜੈਸੇ ਕੈਹ ਰਹੇ ਹੋ ਓਚ ਫਲੇਅਰ ਦੀ ਜ਼ਰੂਰਤ ਨੀ ਨਾ ਹੁੰਦੀ, ਤੇ ਜੇ ਤੁਸੀਂ ਗਾਉਣ ਵਗੈਰਾ ਚ ਢਾਈ ਚਾਵਰ ਚ ਫਲੇਅਰ ਦੀ ਲੋੜ ਪੈਂਦੀ ਐ ਜ਼ਾਦਾ
ਅੱਛਾ ਜੇ ਛੋਟੇ ਅਰਜ ਦਾ ਹੋਏ ਤੇ ਫੇਰ
ਛੋਟੇ ਅਰਜ ਦਾ ਹੋਏ ਤੇ ਫੇਰ ਸਾਨੂੰ, ਤਾਨੂੰ ਫੇਰ ਜੋੜ ਵੀ ਪੈ ਸਕਦਾ ਵੇ ਜੇ ਅਰਜ਼ ਜ਼ਾਦਾ ਛੋਟ ਟਾ ਤੇ ਜੋੜ ਪਏਗਾ, ਜੇ ਫਲੇਅਰ ਵਾਲੀ ਕੋਈ ਚੀਜ਼ ਬਣਵਾਣੀ ਐ ਤੇ ਫੇਰ ਨੀ ਤੇ ਫੇਰ ਤਾਨੂੰ ਫੇਰ ਜਿੰਨੀ ਤਾਡੀ ਲੈਂਥ ਏ, ਉਸ ਤੋਂ ਫ਼ਿਰ ਤਾਨੂੰ ਡਬਲ ਲੈਣਾ ਪਏਗਾ ਕੱਪੜਾ ਐਹੀ ਹੋ ਸਕਦਾ
ਹਾਂ ਓ, ਈ, ਮੈਂ, ਕੈ, ਰਈ, ਆ ਹੁਣ ਜੇ ਵੱਡੇ ਅਰਜ ਦਾ ਨਾ ਮਿਲੇਆ, ਛੋਟੇ ਅਰਜ ਦਾ ਤੇ ਫੇਰ ਡਬਲ ਲੈਣਾ ਪਏਗਾ ਨਾ, ਜਿੰਨਾ ਮੈਂ ਲੈਣਾ ਉਸ ਤੋਂ ਡਬਲ ਲੈ ਕੇ ਆਵਾਂ ਨਾ ਫੇਰ
ਹਾਂਜੀ ਓ ਤੇ ਫੇਰ ਹੈ ਹੀ ਨਾ
ਜੇ ਮੰਨ ਲਓ ਮੈਨੂੰ ਢਾਈ ਮੀਟਰ ਚਾਈਦਾ ਤੇ ਫੇਰ ਮੈਂ ਪੰਜ ਮੀਟਰ ਲੈ ਕੇ ਆਵਾਂ
ਹਾਂ ਪੰਜ ਨੀ ਤੇ ਵਿਚੋ ਸਾਢੇ ਚਾਰ ਵੀ ਲੈ ਆਓ, ਓ ਤੇ ਤਾਡਾ ਚਾਰ ਨਿਕਲ ਈ ਜਾਏਗਾ ਕਿਓਕੀ ਫੇਰ ਅਸੀਂ ਓਦੀ ਕਟਿੰਗ ਦੂਸਰੀ ਤਰ੍ਹਾਂ ਕਰਦੇ ਆ ਨਾ ਤੇ ਫੇਰ ਨਿਕਲ ਈ ਜਾਂਦਾ, ਪਤਾ ਏ ਪਰ ਸਾਨੂੰ, ਪੇਲਾਂ ਓਦੇ ਨਾਲੋਂ ਜ਼ਾਦਾ ਈ ਪਏਗਾ।
ਅੱਛਾ, ਮੈਂ ਪੇਲੇ ਨਾ ਕੋ ਹਾਂ ਪੇਲੇ ਮੈਂ ਟਰਾਈ ਕਰਨੀ ਆ, ਵੱਡੇ ਅਰਜੇ ਦਾ ਈ ਮਿਲ ਜੇ, ਜੇ ਵ ਵੱਡੇ ਅਰਜ ਦਾ ਨਈ ਮਿਲੇਆ, ਤੇ ਫੇਰ ਛੋਟੇ ਅਰਜ ਦਾ ਈ ਮੈਂ ਲੈ ਲਾਂਗੀ ਸਾਢੇ ਚਾਰ ਮੀਟਰ ਹਨਾ ਤੇ ਓਦਾ ਮੈਂ ਸਿਰਫ ਓਦੀ ਨਾ ਨੈਕ ਲਾਈਨ ਤੇ ਕੁਛ ਮਤਲਬ ਓ ਕਰ ਲਵਾਂ ਥੋੜਾ ਜੇਆ ਸਟ ਸਟੋਨ ਵਰਕ ਜਾਂ ਕੁਛ ਹੈਂਡ ਵਰਕ ਵੀ ਕਰ ਲੇਂਦੇ ਓ ਤੁਸੀਂ?
ਹੈਂਡ ਵਰਕ ਦੇਖੋ ਕਰਵਾ ਦਾਗੀ ਮੈਂ, ਖੁਦ ਮੈਂ ਏਥੇ ਨੀ ਕਰਵਾਦੀ ਕਰਦੀ ਟਾਈਮ ਨੀ ਮਿਲ ਕੋਈ ਏਨਾ ਹੁੰਦਾ ਸਟਿਚਿੰਗ ਦਾ ਵੀ ਵੇਖਣਾ ਹੁੰਦਾ, ਘਰ ਵੀ ਦੇਖਣਾ ਹੁੰਦਾ ਪਰ ਮੈਨੂੰ ਏਕ, ਦੋ, ਈ ਜਾਣੇ ਚ ਮੈਂ ਜਾਣਦੀ ਆ, ਥੋੜੇ ਮੈਂ ਕਰਵਾ ਵੀ ਲੈ ਨੀ ਆ, ਕੋਈ ਕਸਟਮਰ ਮੈਨੂੰ ਕਵੇ ਤੇ
ਹਾਂ ਮੈਂ ਕਹਿ ਰਹੀ ਆ ਥੋੜਾ ਹੈਂਡ ਵਰਕ ਹੋ ਜੇ ਗਾ ਨਾ ਕਲਾਸੀ ਲੱਗੇਗਾ ਅੱਛਾ ਲੱਗੇਗਾ
ਹਾਂਜੀ -ਹਾਂਜੀ ਤੁਸੀਂ ਦੇੇਖਲੋ ਨਾ ਤਾਡੇ ਹੁਣ ਨਾ ਫੈਬਰਿਕ ਤੇ ਡਿਪੈਂਡ ਕਰੇਗਾ ਤੁਸੀਂ ਪੇਲੇ ਫੈਬਰਿਕ ਲੈ ਆਓ ਨਾ ਆਪਣੀ ਚੁਆਏਸ ਦਾ ਫੇਰ ਉਸ ਹਿਸਾਬ ਨਾਲ ਦੇਖਦੇ ਆ ਕਿ ਕੀ ਵਰਕ ਹੋ ਸਕਦੈ ਕਿੱਥੇ ਹੋ ਸਕਦੈ
ਹਾਂ ਉਹ ਤੇ ਐ, ਫਿਰ ਥੱਲੇ ਮਤਲਬ ਅਸਤਰ ਵੀ ਲੱਗਦਾ ਹੋਏਗਾ ਫੇਰ, ਡਰੈਸੀਜ 'ਚ ਥੱਲੇ ਤੇ ਬੈਠਿਆਂ ਨੂੰ
ਲੱਗੇਗਾ ਹੀ, ਦੇਖੋ ਰ ਤੋਂ ਬਿਨਾਂ ਤੇ ਗੈਟਪ ਵੀ ਨੀ ਆਦੀ, ਔਰ ਕੱਪੜਾ ਵੀ ਫੇਰ ਨਾ ਕਿਉਂਕਿ ਕ ਕੱਪੜਾ ਜੇ ਫੈਸੀ ਅਗਰ ਲੋਗੇ ਤੋ ਔਦੇ ਥੱਲੇ ਲੋਗੇ ਤੇ।
ਹਾਂ, ਤੇ ਅਸਤਰ ਵੀ ਫੇਰ ਮਤਲਬ
ਨਹੀਂ, ਅਸਤਰ ਤੁਸੀਂ ਉਨਾ ਹੀ ਹਾਂ ਉਹਨਾ ਹੀ ਲੈ ਲਿਓ ਜੇ, ਉਹ ਡਬਲ ਲੈਣ ਦੀ ਜ਼ਰੂਰਤ ਨੀ ਐ। ਕਿਉਂਕਿ ਥੱਲੇ ਦਾ ਤੇ ਅਸੀਂ ਸਿੰਪਲ ਹੀ ਸੀਨੇ ਆ, ਉੱਪਰ ਹੀ ਜਿਹੜਾ ਕਰਨਾ ਪੈਂਦਾ। ਜੋ ਫਲੇਅਰ ਵਗੈਰਾ ਦ ਬਣਾਣਾ ਪੇਗਾ, ਥੱਲੇ ਤੇ ਓਨਾ ਹੀ ਚੱਲ ਜੁਗਾ ਤੁਡਾ, ਜਿੰਨੀ ਤੁਸੀਂ ਲੈਂਥ
ਮਤਲਬ, ਤੁਸੀਂ ਮਤਲਬ ਪੀਕੋ ਵਗੈਰਾ ਤੇ ਔਰ ਇੰਟਰਲੋਕ ਵਗੈਰਾ ਸਭ ਕੁਛ ਕਰਕੇ ਹੀ ਦੋਗੇ ਨਾ?
ਹਾਂਜੀ ਸਭ ਕੁਛ ਮੈਂ, ਸਭ ਕੁਛ ਕਰਵਾ ਕੇ ਦਾਂਗੀ ਤੁਹਾਨੂੰ, ਚਿੰਤਾ ਨਾ ਕਰੋ।
ਹਾਂ, ੳਹੀ ਨਾ ਮੈਂ ਨਾ ਅੱਗੇ ਸਵਾਈ ਹੈ ਨਾ, ਕਿਸੇ ਕੋਲੋਂ ਡਰੈਸ ਤੇ ਮੈਨੂੰ ਕਹਿੰਦੇ ਨੇ ਇੰਟਰ ਲੋਕ, ਤੁਹਾਨੂੰ ਖੁਦ ਕਰਵਾਉਣੀ ਪਏਗੀ। ਪੀਕੋ, ਤੁਹਾਨੂੰ ਖੁਦ ਕਰਵਾਣੀ ਪਏਗੀ। ਮੈਂ ਤੇ ਇੰਨਾ ਪਰੇਸ਼ਾਨ ਹੋਈ, ਉਹ ਫੇਿਰ ਪਹਿਲੇ ਦੇਣ ਜਾਓ, ਫੇਿਰ ਸਿਲਾਈ ਦੇਵੋ, ਫੇਰ ਲੈਣ ਜਾਓ ਫੇਿਰ ਇੰਟਰਲੋਕ ਕਰਵਾਉਣ ਜਾਓ, ਮੈਨੂੰ ਤੇ ਬੜੀ ਪਰੇਸ਼ਾਨੀ ਪੈ ਰਹੀ ਸੀ।
ਨਹੀਂ, ਇੱਥੇ ਤੁਹਾਨੂੰ ਕੋਈ ਦਿੱਕਤ ਨੀ ਆਏਗੀ। ਤੁਸੀਂ, ਸਾਰਾ ਮੈਂ ਕੰਮ ਅਸੀਂ ਕਰਵਾ ਕੇ ਦੇਵਾਂਗੇ। ਠੀਕ, ਬਸ ਆਪਣਾ ਫੈਬਰੀਕ ਲੈਆਓ ਤੇ ਫਿਰ
ਅੱਛਾ, ਮੈਂ ਕਹਿ ਰਹੀ ਸੀ ਹਾਂ, ਫਿਟਿੰਗ ਵਿੱਚ ਅਗਰ ਲੈਣੀ ਹੋਏ ਤੇ ਪਿੱਛੇ ਜਿਪ ਚੈਨ ਲੱਗੇਗੀ। ਜਿਪ ਲਗਵਾਉਣੀ ਹੈ ਮੈਨੂੰ ਪਿੱਛੇ ਮਤਬਲ, ਫਿਟਿੰਗ ਵਾਸਤੇ ਉਹ ਲੂਜ਼-ਲੂਜ਼, ਫੇਿਰ ਅੱਛੀ ਨੀ ਲੱਗਦੀ ਨਾ। ਥੱਲੇ, ਪਿੱਛੇ ਚੈਨ ਲੱਗ ਜੇ।
ਦੇਖੋ, ਚੈਨ ਪਿੱਛੇ-ਪਿੱਛੇ ਬੈਕ 'ਚ ਵੀ ਲੰਗ ਜਾਂਦੀ ਸਾਈਡ 'ਚ, ਵੈਸੇ ਜ਼ਿਆਦਾ ਤਰ ਨਾ, ਸਾਈਡ 'ਚ ਹੀ ਅੱਜ ਕੱਲ ਚੱਲ ਸ਼ੋਹ ਨੀ ਹੋਣੀ ਚਾਹੀਦੀ ਹੈ।
ਹਾਂ, ਸੀਮਲੈਸ ਹੋਣੀ ਚਾਹੀਦੀ ਹੈ। ਮੈਨੂੰ ਸਾਈਡ ਵਿੱਚ ਨਾ ਤੁਸੀਂ ਚੇਨ ਦੇ ਦੇਨਾ।
ਹਾਂ ਹਾਂ, ਤੁਸੀਂ ਚੈਨ ਵੀ ਲੈ ਆਨਾ, ਹਾਂ ਮਿਲ ਜਾਂਦੀ ਹੈ ਨਾਲ ਲੈ ਆਨਾ। ਸਾਈਡ ਵਿੱਚ ਹੀ ਚਲਦੀਆਂ, ਹੋ ਅੱਜ ਕੱਲ੍ਹ ਸਭ ਵਿੱਚ ਬੈਕ ਦਾ ਨੀ ਹੈਗਾ ਬੈਕ।
ਹਾਂ ਹਾਂ ਸਹੀ ਕਹਿ ਰਿਹੇ, ਸਾਈਡ ਵਿਚ ਹੀ ਲੱਗਦੀ ਅੱਜ ਕੱਲ, ਲੇਹਗਿਆਂ ਦੇ ਚੋਲੀਆਂ 'ਚ ਵੀ ਸਾਈਡ। ਚਲੋ ਮੈਂ ਦੇਖਣੀ ਹਾਂ ਫੇਰ ਅੱਜ, ਜਾਂਦੀ ਹਾਂ ਬਾਜ਼ਾਰ। ਠੀਕ ਏ, ਫੇਰ ਨਾ ਮੈਂ ਦੱਸਾਂਗੀ ਤੁਹਾਨੂੰ ਫੇਰ, ਮੈਂ ਲੈ ਕੇ ਆਉਦੀ ਆ ਕੱਲ ਕੱਪੜ ਕਪੜਾ, ਤੁਹਾਡੇ ਕੋਲ ਆ ਜਾਂਦੀ ਹਾਂ। ਬਾਜ਼ਾਰ
ਚਲੋ ਚਲੋ, ਠੀਕ ਹੈ। ਤੁਸੀਂ ਕਿਸ ਵੀ ਟੈਮ ਆ ਜਾਣਾ, ਲੈ ਲਣਾ ਫੋਨ ਕਰਕੇ ਲੈ
ਠੀਕ ਹੈ ਜੀ, ਠੀਕ ਹੈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਕੀ ਹੋਇਆ ਵੇ ਉੱਥੇ ਵਿਖੀ? ਦਸ ਮਿੰਟ ਪੂਰੇ ਗੱਲ